ਹੈਲੋ।
ਹੈਲੋ ਸਸ੍ਰੀ ਕਾਲ ਵੀਰ ਜੀ।
ਜੀ ਸਸੀ ਕਾਲ ਜੀ ਹੋਰ ਸੁਣਾਓ ਘਰ ਪਰਿਵਾਰ ਸਬ ਵਦੀਆਂ।
ਸਬ ਵਦੀਆਂ ਜੀ ਸਬ ਵਦੀਆਂ, ਤੁਸੀਂ ਸੁਣਾਓ ਠੀਕ ਓ ਜੀ।
ਹਾਂਜੀ ਜੀ ਸਬ ਵਦੀਆਂ ਮੈਂ ਨਾ ਤੁਆਡੇ ਕੋਲ਼ ਇੱਕ ਗੱਲ ਪੁੱਛਣੀ ਸੀ ਆੱਜ ਜਿਵੇਂ ਆੱਜ-ਕੱਲ ਲੋਕੀ ਕਿਤਾਬਾਂ ਕਿੰਨੀਆਂ ਪੜ੍ਹਦੇ ਨੇ ਤੇ ਨਾਲ ਟੀ ਵੀ ਵੇਖਦੇ ਨੇ ਤੇ ਦੋਂਨੇਂ ਚ ਮਤਲਬ ਹਿਸਟਰੀ ਬਾਰੇ ਦੱਸਿਆ ਹੁੰਦਾ ਦੋਂਨੇਂ ਚ ਮਤਲਬ ਕੀ ਮਤਲਬ ਕਿ ਬੈਨੀਫਿਟ ਹੈਗਾ ਪੜ੍ਹਨ ਇੱਚ ਜਾਦਾ ਬੈਨੀਫਿਟ ਹੈਗਾ ਥਾ ਦੇਖਣ ਇੱਚ।
ਦੇਖੋਂ ਅਗਰ ਦੇਖਿਆਂ ਜਾਏ ਤੇ ਹੁਣ ਅਗਰ ਅਸੀਂ ਮੂਵੀ ਅਗਰ ਦੇਖ ਰਹੇ ਆ ਯਾ ਅਸੀਂ ਅ ਬੁੱਕ ਯਾ ਫਿਰ ਨਿਊਜ਼ਪੇਪ ਰ ਰੀਡਿੰਗ ਕਰ ਰਹੇਂ ਆ ਬੈਨੀਫਿਟ ਦੋਨਾਂ ਚ ਈ ਐ। ਤੇ ਬਟ ਹੁਣ ਤੁਸੀਂ ਦੇਖਿਆਂ ਹੋਣਾ ਸਾਡੇ ਮਲਬ ਨਿਊਜ਼ ਪੇਪਰ ਔਰ ਬੁੱਕ ਤੇ ਬਿਲਕੁਲ ਈ ਲੋ ਗਾਇਬ ਹੋ ਚੁੱਕੇ ਨੇ। ਜਿੱਦਾਂ ਸਾਡੇ ਕਰ ਪੈਲਾਂ ਬੋਹਤ ਨਿਊਜ਼ ਪੇਪਰ ਆਂਦੀ ਸੀਗੀ। ਪੰਜਾਬੀ ਦੀ, ਇੰਗਲਿਸ਼ ਦੀ, ਹਿੰਦੀ ਦੀ। ਤੇ ਬੁੱਕ ਸ ਬੁੱਕਸ ਵੀ ਹੁੰਦੀਆਂ ਸੀਗੀਆ। ਤੇ ਉਹ ਹੁਣ ਖ਼ਤਮ ਹੋ ਚੁੱਕੀਆਂ ਕਿਉਂਕਿ ਤੁਸੀਂ ਦੇਖਿਆ ਹੋਣਾ ਹੁਣ ਹਰ ਚੀਜ਼ ਫ਼ੋਨ ਦੇ ਵਿੱਚ ਅਸੀਂ ਦੇਖ ਸਕਦੇ ਆ ਤੇ ਸਭ ਤੋਂ ਪੈਲਾਂ ਦਾ ਫ਼ੋਨ ਨੇ ਨਿਊਜ਼ ਪੇਪਰ ਛੁਡਵਾਏ ਸਭ ਦੇ। ਮਲਬ ਕਿ ਐਸੀ-ਐਸੀ ਰਿਪੋਰਟਸ ਆਂਦੀਆਂ ਨੇ ਐਸੀ-ਐਸੀ ਨਿਊਜ਼ ਅਸੀਂ ਸਾਨੂੰ ਖ਼ਬਰਾਂ ਦੇਖਣ ਨੂੰ ਸੁਣਨ ਨੂੰ ਮਿਲ, ਮਿਲ ਜਾਂਦੀਆਂ ਨੇ ਫ਼ੋਨ ਦੇ ਉੱਤੇ ਡਾਇਰੈਕਟਲੀ। ਤੇ ਕੀ ਕਹਿੰਦੇ ਨੇ ਅ ਬਟ ਬੈਨੀਫਿਟ ਤੇ ਸਾਨੂੰ ਸੀ ਕਿਉਂ ਸੀ ਕਿਉਂਕਿ ਅਸੀਂ ਆਪਣੇ ਅੱਗੇ ਬੱਚਿਆਂ ਨੂੰ ਪੜ੍ਹਾਈ ਰੀਡਿੰਗ ਦਾ ਸਭ ਤੋਂ ਮੇਨ ਹੈਗਾ ਪੜ੍ਹਨਾ। ਅਹ ਰੀਡਿੰਗ ਦਾ ਜੇੜਾ ਇੱਕ ਸਕੋਪ ਹੁੰਦਾ ਨਾ ਉਹ ਬੜਾ ਘੱਟਦਾ ਜਾ ਰਿਆ ਹੁਣ ਅੱਜ ਦੀ ਜੇਨਰੇਸ਼ਨ ਚ ਤੇ ਪੈਲਾਂ ਵਧੀਆਂ ਸੀ ਅਗਰ ਨਿਊਜ਼ਪੇਪਰ ਹੁੰਦਾ ਸੀ ਅਸੀਂ ਪੜ੍ਹਦੇ ਸੀ। ਉਸ ਚੀਜ਼ ਨੂੰ ਸਾਡੀ ਅਹ ਜੇੜੀ ਰੀਡਿੰਗ ਪਾਵਰ ਐ ਉਹ ਵੱਧਦੀ ਐ। ਅਹ ਪੜ੍ਹਨ ਨਾਲ ਭਾਵੇਂ ਉਹ ਇੰਗਲਿਸ਼ ਐ, ਭਾਵੇਂ ਪੰਜਾਬੀ ਐ ਤੇ ਭਾਵੇਂ ਹਿੰਦੀ ਐ। ਕਿਉਂਕਿ ਹਾਂਜੀ-ਹਾਂਜੀ।
ਹੁਣ ਐਈਔ ਹੋ ਰਿਹਾ ਦੇਖੋਂ ਜਿਵੇਂ ਸਾਡੇ ਪੇਪਰ ਜਿਵੇਂ ਹੁੰਦੇ ਸੀ ਤੇ ਆਪਾਂ ਵੀ ਮਤਲਬ ਰੀਡਿੰਗ ਘੱਟ ਕਰਦੇ ਸੀ ਯੂਟਿਊਬ ਤੇ ਉਹੀਓ ਚੈਪਟਰ ਸੁਣ ਲੈਣਾ ਜਿਵੇਂ ਇੰਗਲਿਸ਼ ਦਾ ਜਾਂ ਕਿਸੇ ਵੀ ਚੀਜ਼ ਦਾ ਚੈਪਟਰ ਸੁਣ ਕੇ ਤੇ ਉਹੀਓ ਅੱਗੇ ਲਿਖ ਆਂਦੇ ਸੀ। ਕਿਉਂਕਿ ਆਪ ਆ ਹਾਂ ਫ਼ੇਰ ਜਿਦੇ ਕਰਕੇ ਸਾਡੀ ਸਪੈਲਿੰਗ ਮਿਸਟੇਕ ਵੀ ਹੋ ਜਾਂਦੀ ਸੀ ਕਿਉਂਕਿ ਸੁਣਨ ਤੇ-ਤੇ ਲਿਖ ਖਣ ਤੇ ਕਿਉਂਕਿ ਅਗਰ ਰੀਡਿੰਗ ਕਰੋਗੇ ਤੁਸੀਂ ਨਾਲ-ਨਾਲ ਤੇ ਉਹ ਸ਼ਬਦ ਨੂੰ ਦੇਖੋਗੇ ਤੁਸੀਂ। ਤੇ ਉਹ ਦਿਮਾਗ ਇਚ ਬੈਠ ਜਾਂਦਾ ਇੱਕ ਤਰਾ ਦਾ।
ਬਿਲਕੁਲ ਸਈ ਜੀ।
ਪਰ ਅਗਰ ਆਪਾਂ ਸੁਣ ਕੇ ਲਿਖਾਂਗੇ ਤੇ ਥੋੜ੍ਹੀ ਬੋਹਤੀ ਗ਼ਲਤੀ ਤਾਂ ਹੋ ਜਾਂਦੀ ਐ ਫੇਰ ਜਿਦੇ ਕਰਕੇ
ਸੁਣਨ ਨਾਲ ਹਾਂਜੀ ਸੁਣਨ ਨਾਲ਼ ਸਾਡੀ ਸਪੈਲਿੰਗ ਮਿਸਟੇਕ ਜ਼ਰੂਰ ਹੋਏਗੀ। ਅਸੀਂ ਸ਼ਬਦ ਨੂੰ ਬਿਲਕੁਲ ਸਈ ਤਰ੍ਹਾਂ ਨਹੀ ਲਿਖ ਸਕਾਂਗੇ। ਕਿਉ ਕਿਉਂਕਿ ਅਸੀਂ ਸੁਣਿਆ ਹੋਇਆ ਅਸੀਂ ਓਨੂੰ ਦੇਖਿਆ ਨੀ ਕਿ ਓ ਕੀ ਲਿਖਿਆ। ਉਦੇ ਉੱਤੇ ਕੇੜੀ ਮਾਤਰਾ ਆਈ ਸੀ ਜਾਂ ਉਹ ਸੈਂਟੈਂਸ ਵਿੱਚ ਕੇੜਾ ਵਲਡ ਹੈਗਾ ਸੀ, ਸ਼ਬਦ ਹੈਗਾ ਸੀ, ਓ ਅਸੀਂ ਨਈ ਦੇਖਿਆ। ਖਾਲੀ ਸੁਣਨ ਨਾਲ ਸਾਡੇ ਨਾਲ ਮਤਲਬ ਕਿ ਅ ਜੇੜੀ ਸਾਡੀ ਲਿਖਣ ਦੀ ਪਾਵਰ ਐ ਓ ਵੀ ਘੱਟਦੀ ਐ। ਤੇ ਤੁਹਾਡੀ ਅਹ ਸ਼ਬਦਾਂ ਦੀ ਜੇੜੀ ਕਿ ਨਾਮ ਗ਼ਲਤੀ ਹੈ ਉਹ ਵੀ ਬੋਹਤ ਜਾਦਾ ਹੋਏਗੀ। ਤੇ ਜੇ ਅਸੀਂ ਅਗਰ ਰੀਡਿੰਗ ਕਰਕੇ ਅਸੀਂ ਲਿਖ ਰੇ ਆ ਯਾ ਅਸੀਂ ਕਿਸੇ ਨੂੰ ਸੁਣਾ ਰਹੇ ਹਾਂ ਤੇ ਸਾਡੀ ਦੇਖੋ ਪੂਰੀ ਲੈਂਗੁਏਜ ਜੇੜੀ ਐ ਪੂਰੀ ਚੇਂਜ ਹੋ ਜਾਂਦੀ ਐ। ਕਿੱਥੇ ਮਾਤਰਾ ਲੱਗਣੀ ਏ, ਕਿੱਥੇ ਕਿਹੜਾ ਡੰਡਾ ਲੱਗਣਾ। ਇਹ ਸਭ ਕੁਛ ਚੇਂਜ ਹੋ ਜਾਂਦਾ, ਹਾਂ ਅਗਰ ਅਸੀ ਤੁਸੀਂ ਦੂਸਰੇ ਵੇ ਚ ਤੁਸੀਂ ਬੋਲੀਏ ਕਿ ਅਗਰ ਅਸੀਂ ਮੂਵੀ ਦੇਖ ਰਹੇ ਹਾਂ ਕੋਈ ਤੇ ਕੀ ਕਹਿੰਦੇ ਨੇ ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਮੂਵੀ ਥੋੜ੍ਹੀ ਨਾ ਹੁਣ ਸਾਡੇ ਜਿਵੇਂ ਪੰਜਾਬ ਵਿੱਚ ਮੁੂਵੀਜ਼ ਹੁਣ ਅ ਥੋੜੀ ਅਹ ਘਰੇਲੂ ਮੂਵੀਆਂ ਆਉਣ ਲੱਗ ਗਈਆਂ, ਹੁਣ ਰੀਸੈਂਟਲੀ ਇੱਕ ਮੂਵੀ ਆਈ ਸੀ ਤੁਸੀਂ ਦੇਖੀ ਹੋਣੀ ਸਤਲੁਜ, ਜੋ ਉੱਨੀ ਸੌ ਪਚਾਨਵੇਂ ਦੇ ਉੱਤੇ ਬੇਸ ਹੈਗੀ ਸੀ ਅ ਬੈਨ ਕਰ ਦਿੱਤੀ। ਹਾਂਜੀ, ਹਾਂਜੀ, ਹਾਂਜੀ ਬਟ ਬੈਨ ਉਹਨਾਂ ਦੇ ਕਰਨ ਨਾਲ ਕੁਛ ਹੋਇਆ ਨੀ ਲੋਕਾਂ ਨੇ ਫਿਰ ਵੀ ਦੇਖੀ ਹੈ, ਸਭ ਨੇ ਦੇਖੀ ਹੈ। ਭਾਵੇਂ ਉਹ ਯੂਟਿਊਬ ਤੇ ਆ, ਭਾਵੇਂ ਉਹ ਫੇਸਬੁੱਕ ਤੇ ਆ, ਤੇ ਸਭਨੇ ਦੇਖੀ ਆ। ਤੇ ਈਵਨ ਸਾਡੇ ਇੱਥੇ ਇੱਕ ਗੁਰਦੁਆਰਾ ਸਾਹਿਬ ਹੈਗਾ, ਬੁੜੀਆ ਸਾਹਿਬ ਤੇ ਉੱਥੇ ਵੀ ਉਹ ਬਕਾਇਦਾ ਸੰਡੇ ਨੂੰ ਉਹ ਮੂਵੀ ਦਿਖਾਈ ਗਈ। ਕਿਉਂ, ਕਿਉਂ ਦਿਖਾਈ ਗਈ ਕਿਉਂਕਿ ਪੰਜਾਬ ਦਾ ਸੱਚ ਸੀ ਉਹ। ਜੋ ਸਰਕਾਰ ਨੂੰ ਮੇਬੀ ਬਰਦਾਸ਼ ਨਹੀਂ ਹੋਇਆ।
ਹਾਂਜੀ, ਸਹੀ ਗੱਲ ਏ ਹੁਨ, ਜਿਵੇਂ ਅ ਪਹਿਲੇ ਲਿਖਿਆ ਹੋਣਾ ਹੈ ਤੇ ਲੋਕ ਅੱਜ ਕੱਲ੍ਹ ਪੜ੍ਹਦੇ ਨਹੀਂ ਤਾਂ ਉਹਨਾਂ ਨੇ ਮਤਲਬ ਮੂਵੀ ਬਣਾਈ ਏ ਕਿਉਂਕਿ ਦੇਖ, ਦੇਖ, ਦੇਖ ਤਾਂ ਹਰ ਕੋਈ ਲੈਂਦਾ ਅੱਜੱਕ ਕਲ ਮੂਵੀ ਵਗੈਰਾ ਦੋ, ਦੋ ਘੰਟ
ਬੱਚਿਆਂ ਕੋਲ ਜਿਵੇਂ ਸਾਡੇ ਅੱਗੇ ਬੱਚਿਆਂ ਕੋਲ ਨੌਲੇਜ ਨਹੀਂ ਹੈ ਪੰਜਾਬ ਦੀ ਹਿਸਟਰੀ ਉਹਨਾ ਕੋਲ ਨਹੀਂ ਹੈ ਇਤਿਹਾਸ ਉਹਨਾਂ ਨੂੰ ਨਹੀਂ ਪਤਾ, ਕਿ ਸਾਡਾ ਇਤਿਹਾਸ ਕੀ ਹੈ ਭਾਵੇਂ ਉਹ ਗੁਰੂਆਂ ਦਾ ਇਤਿਹਾਸ ਹੈ, ਭਾਵੇਂ ਉਹ ਕੀ ਕਹਿੰਦੇ ਨੇ ਜਿਹੜੇ ਉੱਨੀ ਸੌ ਚੁਰਾਸੀ ਚ ਯਾ ਉੱਨੀ ਸੌ ਸੰਤਾਲੀ ਚ ਜੋ ਵੀ ਹੋਇਆ, ਉਹਦਾ ਇਤਿਹਾਸ ਹੈ, ਸਾਡੇ ਬੱਚਿਆਂ ਕੋਲ ਉਹ ਇਤਿਹਾਸ ਨਹੀਂ ਹੈ। ਤੇ ਅਗਰ ਅਹ ਪੰਜਾਬ ਦੇ ਲੋਕ ਅ ਅਹ ਜੋ ਇੰਡਸਟਰੀ ਵਾਲੇ ਹੈਗੇ ਆ ਤੇ ਜੋ ਮੂਵੀਜ਼ ਵਗੈਰਾ ਬਣਾਉਂਦੇ ਨੇ ਫਿਲਮਾਂ ਵਗੈਰਾ ਬਣਾਉਂਦੇ ਨੇ ਉਹ ਸਾਡੇ ਬੱਚਿਆਂ ਤੱਕ ਮਤਲਬ ਕਿ ਸਾਡੀ ਜਨਰੇਸ਼ਨ ਤੱਕ ਅਹ ਇਹ ਇਤਿਹਾਸ ਪਹੁੰਚਾਣਾ ਚਾਹੁੰਦੇ ਔਰ ਇਹ ਬਹੁਤ ਵਧੀਆ ਗੱਲ ਕਰ ਰਹੇ ਨੇ ਬਹੁਤ ਵਧੀਆ ਉਹ ਨੇ ਇੱਕ ਜੋ ਚੇਨ ਚਲਾਈ ਆ ਬਹੁਤ ਵਧੀਆ ਚਲਾਈ ਏ। ਤੇ ਸਾਨੂੰ ਇਹ ਅੱਛੀ ਵੀ ਲੱਗੀ ਹੈ ਕਿ ਸਾਡੇ ਬੱਚਿਆਂ ਤੱਕ ਇਤਿਹਾਸ ਪਹੁੰਚ ਰਿਹਾ। ਕਿਉਂਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਅਗਰ ਤੁਸੀਂ ਕੋਲ ਬਿਠਾ ਕੇ ਅਹ ਇਤਿਹਾਸ ਸੁਣਾਓਗੇ ਜਾਂ ਇਤਿਹਾਸ ਬਾਰੇ ਸਾਡੇ ਗੁਰੂਆਂ ਦੇ ਇਤਿਹਾਸ ਬਾਰੇ ਜਾਂ ਸਾਡੇ ਪੰਜਾਬ ਦੇ ਇਤਿਹਾਸ ਬਾਰੇ ਅਹ ਦੱਸੋਗੇ ਤੇ ਉਹ ਕਦੀ ਤੁਹਾਡੇ ਕੋਲ ਨਹੀਂ ਬੈਠਣਗੇ। ਤੇ ਕੀ ਨਾਂ ਮੂਵੀ ਦੇ ਵਿੱਚ ਕੁਛ- ਕੁਛ ਹਾਂਜੀ, ਮੂਵੀ ਦੇ ਵਿੱਚ ਕੁਛ -ਕੁਛ ਐਸਾ ਹੁੰਦਾ ਕਿ ਬੱਚਾ ਅਹ ਅ ਅਹ ਕਰਿਓਸਿਟੀ ਆਉਂਦੀ ਆ ਉਹਦੇ ਵਿੱਚ ਕਿ ਹਾਂ ਵੀ ਮੈਂ ਦੇਖਣਾ ਕਿ ਇਹਦੇ ਵਿੱਚ ਐਸਾ ਕੀ ਹੋਇਆ ਉਹ ਦੇਖ ਕੇ ਉਹਦੇ ਚ ਜ਼ਿਆਦਾ ਰੋਸ਼ ਆਦਾ ਇੰਨਾ ਸੁਣ ਕੇ ਨਹੀਂ ਆਏਗਾ ਲੇਕਿਨ ਦੇਖ ਕੇ ਆ ਉਹੀ ਗੱਲ ਆ ਗਈ ਨਾ। ਤੇ ਅਸੀਂ ਰੀਡਿੰਗ ਕਰਕੇ ਦੇਖ ਕੇ ਜਦ ਤੱਕ ਅਸੀਂ ਇਗਜ਼ਾਮ ਨਹੀਂ ਦਾਂਗੇ ਤੇ ਸਾਡਾ ਪੇਪਰ ਅੱਛਾ ਨਹੀਂ ਹੋਏਗਾ ਜੇ ਅਸੀਂ ਸਿਰਫ ਸੁਣ ਕੇ ਦਵਾਂਗੇ ਤੇ ਸਾਡਾ ਪੇਪਰ ਜਿਵੇਂ ਤੁਸੀਂ ਕਿਹਾ ਭੀ ਮੈਂ ਪੇਪਰ ਸੁਣ ਕੇ ਯੂਟਿਊਬ ਤੇ ਚੈਪਟਰ ਦੇਖ ਕੇ ਤੇ ਮੈਂ ਕਰ ਦਿੱਤਾ ਤੇ ਮੇਰੀ ਕਿੰਨੀ ਮਿਸਟੇਕ ਹੋ ਗਈਆਂ ਕਿੰਨੀਆਂ ਗ਼ਲਤੀਆਂ ਹੋ ਗਈਆਂ ਇਹੀ ਅਗਰ ਤੁਸੀਂ ਰੀਡਿੰਗ ਕਰਕੇ, ਦੇਖ ਕੇ ਸ਼ਬਦ ਨੂੰ ਅਹ ਲਿਖਦੇ ਤੇ ਸ਼ਾਇਦ ਉਹ ਗ਼ਲਤੀਆਂ ਨਾ ਹੁੰਦੀਆਂ, ਹੈਨਾ।
ਹਾਂਜੀ ਸਈ ਗੱਲ ਏ ਦੇਖੋ ਲਵਾ ਕੇ ਜਿਵੇਂ ਰਮਾਇਣ ਵੀ ਦੇਖ ਸਕਦੇ ਓ ਤੁਸੀਂ, ਰਮਾਇਣ ਵੀ ਟੀ ਵੀ ਤੇ ਆਂਦੀ ਏ। ਤੇ ਆਪਾਂ ਦੇਖ ਦੇਖ ਕੇ ਈ ਸਿਖਨਾ, ਐਈਓ ਸਾਨੂੰ ਪੜ੍ਹਨ ਦਾ ਟਾਈਮ ਤਾਂ ਹੈ ਨੀ ਦੇਖੋ।
ਬਿਲ ਬਿਲਕੁਲ ਸਈ ਜੀ।
ਅਗਰ ਆਪਾਂ ਪੜ੍ਹੀਏ ਕੀ ਸਾਨੂੰ ਟੈਮ ਲੱਗ ਜੇਗਾ ਐਈਓ ਟੈਮ ਵੇਸਟ ਹੋ ਜੇ ਆਪਾਂ ਐਈਓ ਸੋਚਦੇ ਰੈਣੇ ਆਂ।
ਬਿਲਕੁਲ ਸਈ ਜੀ, ਹੁਣ ਦੇਖੋ ਅਗਰ ਅਸੀਂ ਰਾਮਾਇਣ ਤੁਸੀਂ ਗੱਲ ਤੇ ਕੀਤੀ ਰਾਮਾਇਣ ਹੋ ਗਈ, ਜਾਂ ਕੋਈ ਵੀ ਇਤਿਹਾਸਿਕ ਐਸੀ ਕੋਈ ਵੀ ਅ ਕੀ ਕੈੈਦੇ ਨਾ ਅ ਵੀਡੀਓ ਹੋ ਗਈ, ਮੂਵੀ ਹੋ ਗਈ। ਤੇ ਓ ਅਸੀਂ ਦੇਖ ਕੇ ਹੀ ਸਾਡੇ ਦਿਮਾਗ ਵਿੱਚ ਰੈਂਦੀ ਐ, ਦੇਖ ਕੇ ਹੀ ਸਾਨੂੰ ਸਮਝ ਆਂਦੀ ਹੈ। ਕਦੀ ਵੀ ਤੁਸੀਂ ਅਹ ਤੁਆਡੀ ਐ ਜੜੀ ਅਹ ਭਗਵਤ ਗੀਤਾ ਹੈਗੀ ਐ। ਤੇ ਸ਼੍ਰੀ ਗੁਰੂ ਗ੍ਰੰਥ ਸੈਹਬ ਜੀ ਹੈਗੇ ਨੇ, ਅਗਰ ਤੁਸੀਂ ਪੜ੍ਹੋਗੇ ਏਨਾਂ ਨੂੰ ਆਪਣੇ ਮਾਇੰਡ 'ਚ ਲਿਆਓਗੇ, ਤੇ ਸਾਡੇ ਲਈ ਓ ਵੀ ਕਿੰਨੀ ਅਹ ਵਧੀਆ ਗੱਲ ਹੈਗੀ ਜਦ ਤੁਸੀਂ ਪੜ੍ਹਨ ਬੈਠੋਗੇ। ਅਹ ਗੱਲ ਓਥੇ ਈ ਆ ਗਈ ਨਾ ਜੀ ਕੀ ਪੜ੍ਹਨਾ ਔਰ ਸੁਣਨਾ। ਬੜਾ ਅਲੱਗ ਅਲੱਗ ਚੀਜ਼ਾਂ ਹੈਗੀ, ਸੁਣ ਕੇ ਤਾਨੂੰ ਕਦੀ ਸਮਝ ਨੀ ਆਏਗੀ। ਜਦ ਤੱਕ ਤੁਸੀਂ ਉਸ ਚੀਜ਼ ਨੂੰ ਪੜ੍ਹੋਗੇ ਨਈ ਆਪਣੇ ਦਿਮਾਗ 'ਚ ਨਈ ਉਤਾਰੋਗੇ ਤੇ ਓ ਚੀਜ਼ ਤਾਨੂੰ ਨਈ ਸਮਝ ਆਏਗੀ।
ਸਈ ਗੱਲ ਏ, ਪਰ ਦੇਖੋ ਐ ਚੀਜ਼ ਤਾਂ ਪੈਲੇ ਦੀ ਰਏ ਗੀ ਨਾ, ਕੀ ਪੜ੍ਹਨਾ ਵਗੈਰਾ ਕਿਉਂਕਿ ਅਜ ਕਲ ਨਾ--ਲ ਕੈਂ ਟੈਕਨੋਲੋਜੀ ਵਧਾਤੀ ਏ ਸਭ ਕੁਛ ਅਸਲੀ -ਅਸਲੀ ਲਗਦਾ ਦੇਖਣ 'ਚ। ਤੇ ਜੀਦੇ ਕਰਕੇ ਸਮਰ ਵੀ ਵਧੀਆ ਤਰਾਂ ਆ ਜਾਂਦਾ ਅਗਰ ਤੁਸੀਂ ਇੱਕ ਦੋ ਵਾਰ ਓ ਚੀਜ਼ ਦੇਖ ਲੋ, ਤੇ ਵਧੀਆ ਤਰ੍ਹਾਂ ਮਤਲਬ ਸਮਝ ਆ ਜਾਏਗੀ ਚੀਜ਼।
ਮੈਂ ਹਾਂਜੀ ਤਾਨੂੰ ਓਹੀ ਦੱਸ ਰੀ ਨਾ ਕੀ ਅਗਰ ਤੁਸੀਂ ਇਤਿਹਾਸ ਸੁਣਾਓਗੇ ਨਾ ਕਿਸੇ ਨੂੰ। ਅਹ ਬੱਚੇ ਨੂੰ ਕਿਸੇ ਨੂੰ ਸੁਣਾਓਗੇ, ਜਾਂ ਵੱਡੇ ਨੂੰ ਕਿਸੇ ਤੋਂ ਓਨੂੰ ਘੱਟ ਸਮਝ ਆਏਗੀ। ਜਦ ਤੱਕ ਓ ਦੇਖੇਗਾ ਨੀ, ਹੁਣ ਸਤਲੁਜ ਮੂਵੀ ਦੇ ਬਾਰੇ ਬੱਚਿਆਂ ਨੂੰ ਕੁਛ ਨੀ ਪਤਾ ਸੀ। ਈਵਨ ਸਾਨੂੰ ਵੀ ਨਹੀਂ ਏਨਾ ਪਤਾ ਸੀ। ਕੀ ਉੱਨੀ ਸੌ ਪਚਾਨਵੇਂ 'ਚ ਕੀ ਹੋਇਆ, ਉੱਨੀ ਸੌ ਚੁਰਾਸੀ ਤੋਂ ਲੈਕੇ। ਉੱਨੀ ਸੌ ਪਚਾਨਵੇਂ ਤੱਕ ਕੀ ਹੋਇਆ ਸਾਡੇ ਨਾਲ। ਸਾਡੇ ਸਿੱਖਾਂ ਨਾਲ ਜਾਂ ਹੋਰ ਅਦਰ ਸਟੇਟ ਇਚ। ਤੇ ਜਦ ਅਸੀਂ ਮੂਵੀ ਦੇਖੀ ਤਾਂ ਸਾਨੂੰ ਪਤਾ ਚੱਲਿਆ ਕੀ ਅੱਛਾ ਐ ਸੀ। ਮਲਬ ਕੀ ਜਸਵੰਤ ਸਿੰਘ ਖਾਲੜਾ ਐ ਸੀਗੇ। ਸਾਨੂੰ ਪਤਾ ਈ ਨੀ ਸੀ, ਅਸੀ ਸਿਰ ਨਾਮ ਸੁਣਿਆ ਸੀ। ਤੇ ਇੱਕ ਸਾਡੇ ਭਿੰਡਰਾਂ ਵਾਲੇ ਜੀ ਤੁਸੀਂ ਨਾਮ ਸੁਣਿਆ ਹੋਣਾ ਜੜੇ ਚੁਰਾਸੀ 'ਚ ਮਾਰੇ ਗਏ ਸੀ। ਤੇ ਓ ਕਿ ਓਨਾਂ ਦਾ ਵੀ ਇਤਿਹਾਸ ਅਸੀ ਹੁਣ ਅੱਜ ਅਸੀ ਜਦ ਦੇਖ ਰਿਆਂ ਓਨਾ ਦੀ ਅ ਵੀਡੀਓਜ਼ ਦੇਖ ਰਿਆਂ, ਓਨਾਂ ਦੀ ਫਿਲਮਾਂ ਬਣਾਈਆਂ ਗਈਆਂ ਓਨਾਂ ਬੇਸ ਤੇ। ਤੇ ਅਸੀਂ ਓ ਦੇਖ ਰੇ ਆ ਤਾਂ ਸਾਨੂੰ ਸਮਝ ਆਈ ਏ ਅਗਰ ਅਸੀਂ ਸੁਣਿਆ ਅਸੀਂ ਆਪਣੇ ਬਚਪਨ ਤੋਂ ਸੁਣਦੇ ਆ ਰੇ ਆ ਕੀ ਐਵੇਂ ਹੋਇਆ, ਐਵੇਂ ਹੋਇਆ। ਲੇਕਿਨ ਸਾਨੂੰ ਸਮਝ ਨਈ ਆਇਆ ਸੱਚੀ ਦੱਸੀਏ ਤੇ, ਜਦ ਅਸੀਂ ਅੱਜ ਓਨਾਂ ਦੀ ਫਿਲਮਾਂ ਦੇਖੀਆਂ ਜਾਂ ਓਨਾਂ ਦਾ ਇਤਿਹਾਸ ਪੜ੍ਹਿਆ, ਤਾਂ ਜਾ ਕੇ ਸਾਨੂੰ ਸਮਝ ਆਇਆ।
ਹਾਂਜੀ ਸਾਡੇ ਨਾਲ ਵੀ ਓਈਓ, ਹੁਣ ਆਪਾਂ ਮਹਾਭਾਰਤ ਦੇ ਬਾਰੇ ਸੁਣਦੇ ਆਨੇ ਆਂ, ਪਰ ਜਦੋਂ ਆਪਾਂ ਦੇਖ ਦੇਖੀ ਏ ਸਾਰੀ ਬੈਠ ਕੇ ਚੰਗੀ ਤਰਾਂ, ਦੋ ਤਿੰਨ ਤਾਂ ਜਾ ਕੇ ਸਾਨੂੰ ਸਭ ਪਤਾ ਲਗਿਆ ਕਿ ਕੀ- ਕੀ ਚੀਜ਼ ਸੀ ਕੀ -ਕੀ ਨੀ ਐਈਓ- ਅਈਓ ਰਮਾਇਣ 'ਚ ਹੈਗਾ, ਜਦੋ ਤਕ ਆਪਾਂ ਦੇ ਦੇਖਾਂਗੇ ਨੀ, ਤਦੋਂ ਤੱਕ ਸਾਨੂੰ ਸਮਝ ਨੀ ਆਂਦੀ।
ਸਮਝ ਨਈ ਆਏਗੀ। ਦੇਖੋ ਰਮਾਇਣ ਅਗਰ ਤੁਸੀਂ ਕਿਸੇ ਵੀ ਮਲਬ ਕੀ ਅਹ ਅਹ ਓਦੇ ਮਤਲਬ ਕਿ ਰਿਲੀਜਯਨ ਦੀ ਤੁਸੀਂ ਵੀਡੀਓ ਦੇਖੋਗੇ ਚਾਹੇ ਸਿੱਖ ਆ ਹਿੰਦੂ ਐ, ਮੁਸਲਮਾਨ ਐ ਯਾਂ ਈਸਾਈ ਐ ਕਿਸੇ ਦੀ ਵੀ ਵੀਡੀਓ ਦੇਖੋਗੇ ਤੇ ਤੁਆਨੂੰ ਵੇਖ ਕੇ ਈ ਦੇਖ ਕੇ ਹੀ ਸਮਝ ਆਏਗੀ ਤੁਆਨੂੰ ਪੜ੍ਹ ਕੇ ਕੁਛ ਸਮਝ ਨੀ ਆਏਂਗਾ ਯਾਂ ਸੁਣ ਕੇ
ਦੇਖ ਸਕਦੇ ਓ ਸਕੂਲੇ ਮਤਲਬ ਮੈਡਮ ਵਗੈਰਾ ਜਦੋਂ ਚੈਪਟਰ ਪੜ੍ਹਾਂਦੀਆਂ ਨੇ ਇੱਕ ਵਾਰ ਜਦੋਂ ਪੜ੍ਹਾ ਲੈਂਦੀਆ ਸਾਨੂੰ ਚੰਗੀ ਤਰ੍ਹਾਂ ਦੇਖੋ ਸਮਝ ਨੀ ਆਂਦਾ ਆਪਾ ਕਾਰ ਆ ਕੇ ਓਨੂੰ ਰੀਡ ਕਰੀਏ ਯਾ ਫਿਰ ਯੂਟਿਊਬ ਤੇ ਦੇਖੀਏ ਉਸ ਫਿਰ ਸਾਨੂੰ ਪੱਲੇ ਚੰਗੀ ਤਰ੍ਹਾਂ ਪੈ ਜਾਂਦਾ ਜਿਦੇ ਹਾਂ ਜਿਦੇ ਕਰਕੇ ਫੇਰ ਆਪਾਂ ਓ ਪੁੱਲਦੇ ਨੀ ਕਦੀ।
ਔਰ ਤਾਨੂੰ ਓ ਬਕਾਇਦਾ ਮੈਡਮ ਅਗਰ ਟੀਚਰ ਇੱਕ ਹੈਗੀ ਐਂ ਓ ਲਿਖਵਾਂਦੀ ਵੀ ਐ। ਏਦੇ ਅੱਗੇ ਮਤਲਬ ਅਹ ਤੁਸੀਂ ਕਹਾਣੀ ਪੜ੍ਹੋਗੇ ਤੁਆਨੂੰ ਕਹਾਣੀ ਪੜ੍ਹਾਏਗੀ। ਫਿਰ ਉਸ ਤੋਂ ਬਾਅਦ ਤੁਆਨੂੰ ਅੱਗੇ ਪੜ੍ਹਾਂਦੀ ਵੀ ਐ ਕਿ ਤੁਸੀਂ ਇਸਦੇ ਵਿੱਚੋਂ ਕੇੜੇ ਅਹ ਪ੍ਰਸ਼ਨ ਨਿਕਾਲ ਕੇ ਤੋਂ ਚੈਨਾ ਦਾ ਅ ਅ ਉੱਤਰ ਦੇਣਾ ਓ ਵੀ ਤੁਸੀਂ ਬਿਲਕੁਲ ਆਸਾਨੀ ਨਾਲ ਨਿਕਾਲ ਲੋਗੇ ਜੇ ਤਾਨੂੰ ਕਹਾਨੀ ਪਤਾ ਹੋਏਗੀ।
ਸਈ ਗੱਲ ਏ ਅਗਰ ਕਾਹਨੀ ਪਤਾ ਹੈਏਗੀ ਫਿਰ ਤਾਂ ਉਸ ਚੈਪਟਰ ਵਿੱਚੋਂ ਯਾਂ ਉਸੇ ਮਤਲਬ ਕਿ ਮਤਲਬ ਕਿ ਓਈਓ ਚੈਪਟਰ ਮਤਲਬ ਯਾਦ ਕਰਕੇ ਜਦੋਂ ਫੇਰ ਲਿਖ ਸਕਣੇ ਆ ਆਪਾਂ ਕੋਈ ਵੀ ਪਾਵੇਂ ਕੋਸ਼ਚਨ ਆ ਜੇ ਜੇ ਕੋਈ ਵੀ ਉਸ ਚੈਪਟਰ ਦਾ ਕੋਸਨ ਪੁਟ ਹੋਜੇ ਹਾਂ।
ਜੀ। ਜੇ ਆਸਾਨੀ ਨਾਲ ਜੇ ਤਾਨੂੰ ਕਹਾਨੀ ਪਤਾ ਹੋਏਗੀ ਤੁਸੀਂ ਆਸਾਨੀ ਨਾਲ ਉਸ ਚੀਜ਼ ਦਾ ਉੱਤਰ ਦੇ ਸਕਦੇ ਓ ਚਾਏ ਕੁਛ ਵੀ ਏ।
ਸਈ ਗੱਲ ਏ ਕਿਉਂਕਿ ਆਪਾਂ ਇੱਕ-ਇੱਕ ਚੀਜ਼ ਅੰਦਰ ਦੀ ਪੜ੍ਹੀ ਹੋਈਏ ਦੇਖੀ ਹੋਈਏ ਤਾਂ ਸਾਨੂੰ ਸਭ ਚੀਜ਼ ਸਮਝ ਆ ਕੇ ਆਪਾਂ ਅੱਗੇ ਲਿਖ ਸਕਣੇ ਆ, ਕਿਸੇ ਨੂੰ ਦੱਸ ਵੀ ਸਕਣੇ ਆਂ ਚੰਗੀ ਤਰ੍ਹਾਂ
ਹਾਂਜੀ-ਹਾਂਜੀ ਚਲੋ ਠੀਕ ਏ ਵੀਰ ਜੀ ਗੱਲ ਕਰਕੇ ਚੰਗਾ ਲੱਗਿਆ ਠੀਕ ਕੇ ਅਸੀ ਬਾਅਦ ਚੋਂ ਕਰਦੇ ਆ ਓਕੇ ਸਸਰੀ ਕਾਲ ਜੀ।